ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ
ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਹੋਰ ਸੁਣਾਓ
ਵਧੀਆ ਤੁਸੀਂ ਸੁਣਾਓ ਜੀ
ਬੋਜ
ਹਾਂ ਕੀ ਹਾਲ ਚਾਲ
ਸਭ ਵਧੀਆ ਨੇ, ਬਸ ਬੈਠੇ ਸੀ ਤੁਹਾਡਾ ਫੋਨ ਆ ਕੇ ਹਮ ਹਮ
ਤੁਹਾਡੀ ਯਾਦ ਆਈ ਸੀ ਮੈਂ ਕਿਹਾ ਚਲੋ ਕਰ ਹੀ ਲਈਏ ਭੈਣ ਜੀ ਨੂੰ ਫੋਨ
ਅੱਛਾ, ਅੱਛਾ
ਤੇ ਫੇਰ ਤਾਂ ਹਾਂਜੀ -ਹਾਂਜੀ ਆ ਹੋਰ ਨਾਸ਼ਤਾ ਕਰ ਲਿਆ ਸੀ
ਹਾਂਜੀ
ਨਾਸਤਾ ਕਰ ਲਿਆ ਕੀ ਬਣਾਇਆ ਅੱਜ ਦੇ ਨਾਸਤੇ ਚ
ਅੱਜ ਅਸੀਂ ਛੋਲੇ ਭਟੂਰੇ ਮੰਗਵਾਏ ਨੇ ਬਜ਼ਾਰੋਂ
ਅੱਛਾ ਅੱਛਾ ਵਧੀਆ
ਹਾਂਜੀ ਹੋਰ ਤੁਸੀਂ ਕੀ ਬਣਾ ਲਿਆ ਨਾਸ਼ਤੇ ਚ
ਨਾਸਤੇ ਵਿੱਚ ਅੱਜ ਅਸੀਂ ਬਜ਼ਾਰੋਂ ਛੋਲੇ ਮੰਗਵਾਏ ਸੀ ਘਰ ਪਰਾਂਠੇ ਬਣਾ ਲਏ ਪਰੋਠੀਆਂ ਲਾ ਲਈਆਂ
ਅੱਛਾ, ਅੱਛਾ ਰੇਡੀਮੈਂਟ ਹੀ ਅੱਜ
ਹਾਂਜੀ -ਹਾਂਜੀ, ਹੁਣ ਦੇਖੋ ਬੱਚਿਆਂ ਨੂੰ ਜੂਸ ਬਣਾ ਕੇ ਦੇਵਾਂਗੇ ਬੇਲ ਦਾ ਤੇ ਉਹ ਪੀਣਗੇ ਬੱਚੇ, ਹਾਂਜੀ ਫੇਰ ਤਾ ਜੂਸ ਅਸੀਂ ਰਾਤੀ ਭਿਓ ਲੈਂਦੇ ਹਾਂ ਤੋੜ ਕੇ ਉਹਦਾ ਗੁੰਦਾ ਸਾਰਾ ਕੱਢ ਕੇ ਨਾ। ਤੇ ਭਿਓਂ ਲੈਂਦੇ ਆਂ, ਪਾਣੀ ਦੇ ਵਿੱਚ। ਤੇ ਫੇਰ ਸਵੇਰੇ ਉਹਨੂੰ ਸਾਰੇ ਨੂੰ ਗ੍ਰੈਂਡ। ਗਰੈੰਡ ਕਰਕੇ ਨਾ ਤੇ ਫੇਰ ਉਹਨੂੰ ਛਾਣ ਲੈਂਦੇ ਆਂ। ਹਾਂਜੀ।
ਅੱਛਾ, ਹਾਂਜੀ ਤੁਹਾਡੀ ਆਵਾਜ਼ ਨੀ ਆ ਰਹੀ ਸਾਫ਼
ਹ ਹਾਂਜੀ ਫੇਰ ਵਿੱਚ ਬਰਫ਼ ਪਾ ਕੇ ਨਾ
ਹਮ ਹਮ
ਫੇਰ ਠੰਡਾ ਠੰਡਾ ਅ ਠੰਡਾ ਠੰਡਾ ਬੱਚਿਆਂ ਨੂੰ ਪਿਆ ਦਿੰਦੇ ਫੇਰ
ਅੱਛਾ ਮਿੱਠਾ ਨੀ ਪਾਉਂਦੇ ਵਿਚ
ਤੇ ਪਾ ਗਿਆ ਮਿੱਠਾ ਕਿਹਾ ਗਿਆ ਮਿੱਠਾ ਪਾ ਕੇ ਵੀ ਤੇ ਦੁੱਧ ਪਾ ਕੇ, ਮਿੱਠਾ ਤੇ ਦੁੱਧ ਅਸੀਂ ਖੰਡ ਹੀ ਪਾਂਦੇ ਹਾਂ
ਅੱਛਾ, ਅੱਛਾ
ਪਤਾ ਨ ਸੁਦੇ ਖੰਡ ਵਾਲਾ ਖਾਂਦੇ ਪੀਂਦੇ ਆ ਬੱਚੇ। ਚੀਨੀ ਪਾ ਕੇ ਬਣਾਉਦੇ ਹਾਂ ਹਾਂਜੀ। ਤੇ ਹੋ ਤੁਸੀਂ ਬਣਾਣਾ ਬੜਾ ਟੇਸਟੀ ਬਣਦਾ ਜੇ। ਹਾਂਜੀ, ਹਾਂਜੀ ਬੱਚਿਆਂ ਨੂੰ ਬੜਾ ਸਵਾਦ ਲੱਗਦਾ। ਗਰਮੀਆਂ ਵਿਚ ਜਿਆਦਾ ਪੈਦਾ ਨਾ ਦੇ ਦੁਪਹਿਰੇ ਦੇਖੋ। ਹੁਣ ਬੱਚੇ ਹੁਣ ਉਠੇ ਆ ਸੋ ਕੇ ਨਾਸ਼ਤਾ ਦਿੱਤਾ ਬੱਚਿਆਂ ਨੂੰ ਬਣਾ ਕੇ।
ਭੈਜੀ ਐਂਜ ਲੱਗ ਰਿਹਾ ਜਿਸ ਤਰ੍ਹਾਂ ਤੁਸੀਂ ਭਾਂਡੇ ਧੋ ਰਹੇ ਹੋ।
ਨਹੀਂ ਨਹੀਂ ਭਾਂਡੇ ਤੇ ਨੀ ਮੈਂ ਨਾਸ਼ਤਾ ਬਣਾਇਆ ਸੀ ਬੱਚਿਆਂ ਵਾਸਤੇ। ਤੇ ਭਾਂਡੇ ਦਾ ਹੁਣ ਮਾਂਝ ਰਹੀ। ਹਾਂਜੀ ਉਹ ਨਾ ਬੱਚੇ ਟੀਵੀ ਦੇਖਦੇ ਪਏ ਆ ਨਾ ਉਹਦੀ ਆਵਾਜ਼ ਆਂਦੀ ਹੋਣੀ ਆ।
ਅੱਛਾ ਅੱਛਾ।
ਤੇ ਹਾਂਜੀ ਉਹ ਨਾਟਕ ਬੜਾ ਵੇਖਦੇ ਆ ਨਾ।
ਅੱਛਾ ਅੱਛਾ।
ਹਾਂਜੀ ਉਹ ਕਾ ਨਿਵਾਣਾ ਕਾਪੀਆ ਵੇਖਦੇ ਪਏ ਆ
ਅੱਛਾ ਅੱਛਾ।
ਹਾਂਜੀ ਹੋਰ? ਦੁਪਹਿਰੇ ਦੇਖੋ ਹੁਣ, ਮਟਰ ਪਨੀਰ ਕਹਿੰਦੇ ਬੱਚੇ।
ਅੱਛਾ ਅੱਛਾ।
ਉਹੀ ਬਣਾਵਾਂਗੇ ਮਟਰ ਪਨੀਰ ਮੈ ਕਿਹਾ ਬਣਾ ਦਈਏ ਬੱਚਿਆਂ ਨੂੰ। ਹਾਂਜੀ ਹੋਰ ਤੁਸੀਂ ਕੀ ਬਣਾਓਗੇ?
ਅਸੀਂ ਦੇਖੋ, ਸਾਡੇ ਬੱਚੇ ਅੱਜ ਬਾਹਰ ਜਾ ਰਹੇ ਨੇ ਘੁੰਮਣ ਖਾਣ ਕੁਛ ਬਾਹਰ।
ਅੱਛਾ, ਅੱਛਾ ਹਾਂ ਤੁਹਾਡੇ ਬੱਚੇ ਜਿਆਦਾ ਬਾਹਰ ਦਾ ਖਾਂਦੇ ਆ ਕਿ।
ਹਾਂਜੀ ਬਾਹਰ ਦਾ ਜ਼ਿਆਦਾ ਖਾਂਦੇ ਨੇ ਬੱਚੇ।
ਅੱਛਾ, ਬਾਹਰ ਦਾ ਨਾ ਘੱਟ ਖਵਾਇਆ ਕਰੋ।
ਬੱਚੇ ਆਪ ਵੀ ਬਾਹਰੋਂ ਆਏ ਨੇ ਤੇ ਫੇਰ ਬਾਹਰ ਦਾ ਹੀ ਖਾਂਦੇ ਨੇ।
ਹਾਂਜੀ, ਹਾਂਜੀ ਉਹ ਤੇ ਹੈ ਹੀ ਬੱਚੇ ਦੇ ਨਖਰੇ ਬੜੇ ਆ ਨਾ। ਅੱਜ ਕੱਲ। ਤੇਰੇ ਨਖਰੇ ਬੜੇ ਹੋ ਗਏ ਆ, ਇਨੇ ਵੱਡੇ ਆ। ਹੋਰ ਆ ਜਾਓ? ਹੋਰ ਬਾਜ਼ਾਰ ਤੁਹਾਨੂੰ ਬਾਜ਼ਰੋ ਕੀ ਲੈਣ ਗਏ ਸੀ, ਤੁਸੀਂ ਮੈਂ ਤੁਹਾਨੂੰ ਬਾਜ਼ਾਰ ਵੇਖਿਆ ਸੀ।
ਅੱਛਾ ਵੇਖਿਆ ਸੀ, ਮੈਨੂੰ ਮਾਰਕੀਟ ਚ? ਬਸ ਉਸ ਤਰ੍ਹਾਂ ਹੀ ਕੁਛ ਬੱਚਿਆਂ ਲਈ ਖਾਣ ਪੀਣ ਲਈ ਸਮਾਨ ਲੈਣ ਗਏ ਸੀ।
ਅੱਛਾ, ਮੈਂ ਕਿਆ ਲੱਗਦੇ ਤੇ ਤੁਸੀਂਓ ਈ ਔ, ਤੇ ਮੈਂ ਕਿਆ ਚੱਲ ਪੁੱਛਾਂਗੀ, ਕੀ ਲੈਣ ਗਏ ਬਜ਼ਾਰੋਂ?
ਅੱਛਾ-ਅੱਛਾ, ਨਈ-ਨਈ, ਬਸ ਬੱਚੇਆਂ ਦਾ ਖਾਣ ਪੀਣ ਦਾ ਈ ਸਮਾਨ ਲੈਣ ਜਾਈਦਾ ਏ।
ਹਾਂਜੀ-ਹਾਂਜੀ, ਔਹ ਤੇ ਹੈ ਈ ਏ, ਉਹ ਵੀ ਜਰੂਰੀ ਐ। ਹਾਂਜੀ-ਹਾਂਜੀ, ਉਹੀ ਉਹ ਵੀ ਜ਼ਰੂਰੀ ਐ, ਬੱਚੇਆਂ ਵਾਸਤੇ।
ਮਕਰੋਨੀ, ਪਾਸਤਾ, ਮਨਚੂਰੀਅਨ, ਇਹ ਬੱਚੇ ਜ਼ਿਆਦਾ ਖਾਂਦੇ ਨੇ ਨਾ।
ਹਾਂਜੀ ਹਾਂਜੀ, ਉਹ ਤੇ ਹੈ ਹੀ ਐ। ਅੱਛਾ, ਫੇਰ ਤੁਸੀਂ ਪਾਸਤਾ ਕਿਵੇਂ ਬਣਾਉਂਦੇ ਹੋ?
ਪਾਸਤਾ ਪਾਸਤਾ ਕਿੱਦਾਂ ਬਣਾਉਦੇ ਹਾ ਅਸੀਂ ਉਬਾਲ ਲਿਆ ਪਹਿਲੇ ਉਹਨੂੰ। ਪਾਸਤਾ ਉਬਾਲ ਕੇ ਫੇਰ ਪਿਆਜ ਪਊਜ ਕੱਟ ਕੇ। ਟਮਾਟਰ ਪਿਆਜ਼ ਸਬਜ਼ੀਆਂ ਥੋੜੀਆਂ ਥੋੜੀਆਂ ਲੈ ਕੇ। ਤੇ ਸਾਰੀਆਂ ਫਰਾਈ ਕਰ ਲੈਂਦੇ ਸਬਜ਼ੀਆਂ ਸਾਰੀਆਂ ਫਰਾਈ ਕਰਕੇ ਫਿਰ। ਤੜਕਾ ਲਾ ਦਿੰਦੇ ਆ ਪਾਸਤੇ ਨੂੰ, ਵਿੱਚ ਪਾਸਤਾ ਮਸਾਲਾ ਪਾ ਦਿੰਦੇ ਹਾਂ ਫਿਰ ਸਵਾਦ ਬਣਦਾ ਐ। ਹਾਂਜੀ, ਹਾਂਜੀ।
ਹਾਂਜੀ, ਉਹ ਤੇ ਹੈਗੀ ਏ, ਉਹ ਪਾ ਕੇ ਫੇਰ ਟੇਸਟ ਆ ਜਾਂਦਾ ਉਹਦਾ।
ਹਾਂਜੀ ਸਬਜ਼ੀਆਂ ਪਾਦੇ ਨੇ ਨਾ ਬੱਚੇ। ਤੇ ਫਿਰ ਪਾਸਤਾ ਕੱਟ ਪਾਈ ਦਾ, ਸਬਜ਼ੀਆਂ ਜਾਦਾ ਪਾ ਦਿੰਦੀਆਂ, ਪਾਦੇਦੀਆਂ ਨਾ, ਤੇ ਫੇਰ ਬੱਚੇ ਖੁਸ਼ ਹੋ ਕੇ ਖਾ ਲੈਂਦੇ ਨੇ। ਤੇ ਸਬਜ਼ੀਆਂ ਤੇ ਏਸੇ ਬਾਨੇ ਖਾਂਦੇ ਨੇ ਨਾ ਫੇਰ।
ਹੂੰ, ਉਹ ਤੇ ਹੈ ਈ ਏ ਬੱਚੇਆਂ ਨੂੰ ਖਵਾਣੀ ਜ਼ਰੂਰੀ ਹੁੰਦੀ ਐ। ਉਹ ਤੇ ਹੈਂ
ਹਾ-ਹਾ ਹੋਰ, ਹੋਰ ਤੁਸੀਂ ਬਣਾਓ, ਤੁਸੀਂ ਦੱਸੋ? ਤੁਸੀਂ ਕਿਸ ਰ੍ਹਾਂ ਬਨਾਂਦੇ ਹੋ?
ਅਸੀਂ ਵੀ ਉਬਾਲ ਪਲਾ ਹਾਂਜੀ
ਵਾਜ ਆ ਰਈ ਐ, ਹਾਂਜੀ ਵਾਜ ਆ ਰਈ ਐ?
ਹਾਂਜੀ-ਹਾਂਜੀ, ਹਾਂਜੀ-ਹਾਂਜੀ, ਆ ਰਈ ਐ ਵਾਜ ਤੇ।
ਅੱਛਾ-ਅੱਛਾ, ਦੱਸੋ?
ਅਸੀਂ ਵੀ ਪੈਲਾਂ ਉਬਾਲਨੇ ਆ। ਉਬਾਲ ਕੇ ਤੇ ਫੇਰ, ਉਬਾਲ ਕੇ ਫੇਰ ਸਬਜ਼ੀਆਂ ਸੁਬਜ਼ੀਆਂ ਕੱਟ ਦੇਣੇ ਆ। ਕੱਟ ਕੇ ਫੇਰ ਹਾਂਜੀ, ਤੇ ਤੜਕਾ ਲਾ ਲੈਂਨੇ ਆ। ਵਿੱਚ ਕਰੀਮੀ ਬਣਾਣੇ ਆ ਨਾ ਫੇਰ ਅਸੀਂ, ਕਰੀਮ ਪਾ ਦੇਣੇ ਆ ਥੋੜ੍ਹੀ ਬੋਤ।
ਅੱਛਾ-ਅੱਛਾ।
ਵਾਈਟ ਪਾਸਤਾ ਖਾਂਦੇ ਆ ਨਾ ਬੱਚੇ, ਵਾਈਟ, ਹਾਂਜੀ। ਵਾਈਟ ਸੋਸ ਵਾਲਾ, ਉਹ ਫੇਰ ਤਾਂ ਬਣਾਣੇ, ਉਹ ਪਾ ਦਿੰਨੇ ਆ ਕਰੀਮ ਚਲੋਂ ਹਾਂ
ਅੱਛਾ ਕੋਈ ਗੱਲ
ਹੋਏ ਹੋਰ?
ਥੇ।
ਤੁਹਾਡੇ, ਔਦਰ ਮੌਸਮ ਕੇਹੋ ਜਿਆ ਏ, ਸਾਡੇ ਤੇ ਏਥੇ ਨੇਰੀ ਆਂਦੀ ਪਈ ਏ, ਤੁਹਾਡੇ ਆਂ
ਅੱਛਾ, ਨਈ-ਨਈ ਸਾਡੇ ਤੇ ਸਵੇਰੇ ਬਾਰਿਸ਼ ਹੋਈ ਸੀ ਬਸ। ਬਾਰਿਸ਼ ਵਗੈਰਾ ਹੋਈ ਏ? ਹਾਂ, ਵੈਸੇ ਮੌਸਮ ਠੰਡਾ ਐ, ਕੇ ਅੱਜ ਗਰਮੀ ਨਈ ਹੈ ਇੰਨੀ, ਮੌਸਮ ਬੜਾ ਅੱਛਾ ਹੋਇਆ ਦਾ। ਬੜਾ ਸੁ ਚੱਲੇ ਨੇ, ਕੇ ਅੱਜ ਤੁੱਪ ਕੱਟ ਐ ਨਾ। ਤੁੱਪ ਹਲਕੀ ਏ, ਤਾਂ ਚੱਲੇ ਨੇ, ਅੱਜ ਬੱਚੇ ਘੁੰਮਣ ਫਿਰਨ ਚੱਲੇ ਨੇ, ਕੈੰਦੇ ਅਸੀਂ ਸ਼ੋਪਿੰਗ ਵਗੈਰਾ ਕਾਰ ਆਈਏ।
ਹਾਂਜੀ, ਓਹ ਤੇ ਹੈ ਈ ਏ, ਬੱਚੇਆਂ ਨੂੰ ਔਹ ਵੀ ਜ਼ਰੂਰੀ ਏ।
ਹਾਂਜੀ-ਹਾਂਜੀ।
ਹੋਰ ਅੱਜ ਘੁੰਮ ਕੇ ਆਓ, ਪੋੰਡੇ ਸੈਬ ਜਾਓ। ਦਮ ਅਸੀਂ ਬਸ ਵਧੀਆ ਵਧੀਆ ਸਾਡਾ ਵੀ। ਬਸ ਵੀ, ਟਾਈਮ ਪਾਸ ਹੁੰਦਾ ਹੀ ਪਿਆ।
ਮਲੇ ਗਾ ਕਿਦਰੇ।
ਹਾਂਜੀ, ਬਸ ਹੁਣ ਜਾਵਾਂਗੇ ਇਹਦੇ ਸਾਡੀ ਮੰਮੀ ਚੱਲੇ। ਹਾਂਜੀ-ਹਾਂਜੀ, ਜਾਣਾ ਵੇਂ, ਮੈਂ ਕੇਆ ਸਾਡੀ ਮੰਮੀ ਚੱਲੇ ਐ ਨਾ। ਘੁੰਮ ਅ ਕਿੱਦਰੇ, ਤੇ ਓਹ ਆਣਗੇ, ਤੇ ਫੇਰ ਅਸੀਂ ਜਾਵਾਂਗੇ। ਕਾਰ ਵੀ ਫੇਰ ਕਿਸੇ ਨੇ ਰਹਿਣਾ ਹੁੰਦਾ ਐ, ਕਾਰ ਕੱਲਾਂ ਨੀ ਨਾ ਛੱਡ ਕੇ ਜਾਣਾ। ਤੁਹਾਨੂੰ ਪਤਾ ਈ ਏ, ਮਾਹੌਲ ਕੇਹੋ ਜੇਆ ਐ ਅੱਜ ਕੱਲ?
ਹੂੰ-ਹੂੰ, ਹੋਰ?
ਤੇ ਉਹ ਫੇਰ ਤਾਂ ਤੇ ਉਹ ਘੁੰਮਿਆ
ਬਸ ਬੱਚੇ ਐ, ਸਾਡੇ ਬੱਚੇ ਵੀ ਦੇਖੋ ਜਾ ਰੇ ਨੇ ਅੱਜ ਘੁੰਮਣ ਦੇਖੋ, ਸ਼ੋਪਿੰਗ ਸ਼ੁਪਿੰਗ ਕਰਨ ਜਾ ਰੇ ਨੇ। ਕੀ ਕਰਕੇ ਆਂਦੇ ਨੇ ਸ਼ੋਪ
ਹਾਂਜੀ-ਹਾਂਜੀ। ਤੇ ਸ਼ੋਪਿੰਗ ਕਿੱਥੇ ਕਰਨ ਜਾਂਦੇ ਤੁਹਾਡੇ ਬੱਚੇ? ਚੰਡੀਗੜ੍ਹ ਜਾਂਦੇ, ਕੇ ਏਹ ਨੋਰਮਲ ਲੋਕਲ ਈ ਜਾਂਦੇ ਆ?
ਨਈਂ ਚੰਡੀਗੜ੍ਹ ਨੀਂ ਜਾਂਦੇ, ਸ਼ੋਪਿੰਗ ਕਰਨ। ਫੇਰ ਅਪ-ਡਾਊਨ ਨੀਂ ਕਰ ਸਕਦੇ ਨਾਂ ਬੱਚੇ, ਬੱਚ ਹਾਂਜੀ ਹਾਂਜੀ, ਬਸ ਐਥੇ ਲੋਕਲ ਹੀ ਕਰ ਲੈਂਦੇ ਐ, ਅਪਣੀ ਸ਼ੋਪ ਠੀ
ਅੱਛਾ, ਚਲੋ ਵਧੀਆ ਸਗੋਂ ਤੇ ਮੋਲ ਵਿੱਚ
ਹਾਂ।
ਠੀਕ ਹੈ ਹਾਂਜੀ ਰੰਦੇ ਦੋ।
ਨਈਂ ਮੋਲ ਚ ਮੋਲ ਚ ਈ ਲੈਂਦੇ ਨੇਂ ਕੱਪੜੇ ਤੇ।
ਅੱਛਾ ਅੱਛਾ, ਮੋਲ ਦੇ ਕੱਪੜੇ ਸਵਧੀਆ ਹੁੰਦੇ ਐ ਨਾਂ ਕੁਵਾਲਿਟੀ ਵਧੀਆ ਮਿਲ ਜਾਂਦੀ ਮੋਲ
ਖ਼ਰਾਬ ਨੀਂ ਹੁੰਦੇ ਨਾਂ, ਔਰ ਕੱਪੜਾ ਵੀ ਬੜਾ, ਸੋਫਟ ਹੁੰਦਾ ਏ।
ਹਾਂਜੀ, ਉਹ ਤੇ ਹੈ ਹੀ ਏ। ਓਹ ਨਾਂ ਕੱਪੜਾ ਚੁੱਭਦਾ ਵੀ ਨਈਂ। ਅੱਗੇ ਬੱਚੇ ਚੁਬਦੇ ਹੋਏ ਕੱਪੜੇ ਨੀਂ ਨਾਂ ਪਾੰਦੇ, ਹਾਂਜੀ ਹਾਂਜੀ ਓਹੀਓ ਤੇ।
ਚਿਚ ਕਰਨ ਚ ਦਿੱਕਤ ਨੀਂ ਔੰਦੀ ਫਿਰ ਪੂਰੇ ਆਪਣੇ ਨਾਪ ਤੇ ਮਿਲ ਜਾਂਦੇ ਨੇਂ।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
ਬਸ ਅੱਜ
ਚਲੋ, ਹੋਰ ਸੁਣਾਓ?
ਬਸ ਬਸ ਬਸ ਸਭ ਵਧੀਆ।
ਬਸ ਬੱਚਿਆਂ ਨਾਂ ਹਾਂਜੀ, ਅੱਜ ਸਾਡੇ ਵੀ ਏਧਰ ਬੌਤ ਵਧੀਆ ਹੋਯੈ ਦਾ ਮੌਸਮ, ਅੱਜੇ ਮਹਿਸੂਸ ਨਹੀਂ ਹੋਈ ਗਰਮੀ। ਕਿ ਗਰਮੀ ਵੀ ਹੈਗੀ ਐ।
ਹਾਂਜੀ ਹਾਂਜੀ।
ਵਰਨਾ ਰਸੋਈ ਵਿੱਚ ਵੜੋ ਤੇ ਪਸੀਨੇ, ਪਸੀਨਾ ਈ ਆ ਜਾਂਦਾ ਏ।
ਹਂ ਬਸ ਅੱਜ ਮੌਸਮ ਬੌਤ ਅੱਛਾ ਹੋਯੈ ਦੈ, ਸੁਹਾਵਨਾ ਮੌਸਮ ਹੋਯੈਦੈ ਅੱਜ। ਬੌਤ ਅੱਛਾ, ਹਾਂਜੀ ਆ ਤੁਸੀਂ ਵੀ ਫੇਰ ਏਨਾਂ ਅੱਛਾ ਦਿਨ ਨਿਕਲ ਗਿਆ ਪੈਲੇ ਫਿਰ ਇਕਦਮ ਰਾਤ ਹੋ ਗਈ, ਕਾਲੀ ਘੱਟਾ ਇੰਨੀ ਇਕਦਮ ਹੋ ਗੀ। ਬੜੀ ਇਕਦਮ ਹੋ ਗਈ ਸੀ ਬਈ, ਇਕਦਮ ਫੇਰ ਅਨ ਮੀਂਹ ਆਇਆ ਫੈਰ ਬਾਰਿਸ਼ ਆ ਗੀ ਇੱਕਦਮ ਬੜੀ ਤੇਜ਼, ਲੇਕਿਨ ਅੱਜ ਹੁਣ ਮੌਸਮ ਥੋੜਾ ਮਤਲਬ ਕਿ ਲੱਗ ਰਾ ਹੈ ਕਿ ਹਾਂ ਥੋੜਾ ਬਦਲ ਗਿਐ ਇੱਕਦਮ ਥੋੜਾ ਠੰਡਾ ਹੋਯੈ ਏ। ਨਈਂ ਤੇ ਪੰਖੇ, ਏਸੀ ਵਗੈਰਾ ਦੀ ਹਵਾ ਈ ਨਈਂ ਲੱਗ ਰਹੀ ਸੀ।
ਹੈਲੋ ਹੁਣ ਤੇ
ਹਾਂਜੀ ਹਾਂਜੀ ਹਾਂਜੀ ਹਾਂਜੀ ਅੱਛਾ ਚਲੋ ਮੈਂ ਨਾ ਤੁਹਾਨੂੰ ਹਾਂਜੀ ਮੈਂ ਕਰਦੀਆਂ ਤੁਹਾਨੂੰ ਫੋਨ ਹਾਂਜੀ ਕੋਈ ਨੀ ਮੈਂ ਤੁਹਾਨੂੰ ਕਰਦੀ ਹਾਂ ਹੁਣੇ ਫੋਨ ਹੈ ਨਾ ਕੋਈ ਨੀ ਅੱਛਾ ਜੀ ਸਤਿ ਸ਼੍ਰੀ ਅਕਾਲ
ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਹਾਂਜੀ ਹਾਂਜੀ, ਚਲੋ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।
ਹਾਂਜੀ ਹਾਂਜੀ, ਠੀਕ ਏ, ਠੀਕ ਏ, ਸਤਿ ਸ਼੍ਰੀ ਅਕਾਲ ਜੀ।